ਰੱਜੀ ਮਾਸੀ ਦਾ ਹੈਲੋ ਹੈਲੋ ਹੈਲੋ ਹਾਂਜੀ ਸਤਿ ਸ੍ਰੀ ਅਕਾਲ।
ਸਤਿ ਸ੍ਰੀ ਅਕਾਲ ਜੀ ਹੋਰ ਠੀਕ ਹੋ?
ਹਾਂਜੀ ਮੈਂ ਵਧੀਆ ਤੁਸੀਂ ਦੱਸੋ ਤੁਸੀਂ ਕੀ ਕਰ ਰਹੇ ਸੀ?
ਹੈਲੋ।
ਹੈਲੋ।
ਬਸ ਕੁਛ ਨਹੀਂ ਰੋਟੀ ਖਾਂਦੇ ਪਏ। ਵੇਹਲੇ ਹੋਏ ਸੀ ਖਾ ਕੇ ਫ੍ਰਰੀ ਹੋਏ ਸੀ ਤੁਸੀਂ ਕੀ ਕਰਦੇ ਪੇ ਓ?
ਅੱਛਾ--ਅੱਛਾ ਅਸੀਂ ਵੀ ਬਸ ਕੁਛ ਨੀ ਵੇਹਲੇ ਬੈਠੇ।
ਹਾਂਜੀ ਹਾਂਜੀ
ਇਹ ਆ ਜੀ ਹਾਂਜੀ ਤੇ ਹਾਂਜੀ ਹਾਂਜੀ ਫ੍ਰੀ ਹੋ ਵੀ ਬਸ, ਦੁਪਹਿਰ ਦੀ ਰੋਟੀ ਖਾਣ ਦੀ ਤਿਆਰੀ ਹੁਣ।
ਅੱਛਾ ਹੈ ਅੱਜ ਤੁਸੀਂ
ਅਸੀਂ ਆ ਚਿੱਟੇ ਛੋਲੇ ਬਣਾਏ ਆ, ਚਿੱਟੇ ਛੋਲੇ।
ਚਿੱਟੇ ਛੋਲੇ ਬਨਾਨੇ ਐ। ਚਿੱਟੇ ਛੋਲੇ ਵੀ ਅੱਛੇ ਹੁੰਦੇ ਐ, ਨਾਲ ਚਾਵਲ
ਹਾਂਜੀ ਹਾਂਜੀ ਚਿੱਟੇ ਛੋੜੇ ਨਾ ਸਵਾਦ ਬਣਦੇ ਆ, ਤੇ ਨਾਲ ਤੁਸੀਂ ਕਦੇ ਕਦੇ ਨਾਨ ਬਣਾ ਲੋ, ਤੇ ਨਾਲ ਚਾਵਲ ਬਣਾ ਲੋ, ਤੇ ਉਹ ਵੀ ਬੜੇ ਸਹੀ ਲੱਗਦੇ ਆ। ਸਭ ਕੁਛੇ
ਹਾਂਜੀ ਹਾਂਜੀ ਜੋ ਮਰਜੀ ਬਣਾ ਲੋ, ਇਹਦੇ ਨਾਲ ਨਾਨ ਵੀ ਬਣਦੇ ਆ, ਚਾਵਲ ਵੀ ਬਣਦੇ ਆ। ਪੁੜੀ ਵੀ ਬਣਦੀ ਹੈ, ਜੋ ਮਰਜੀ ਬਣਾ ਲੋ
ਬਠੂਰੇ ਬਣਾ ਲੋ, ਪਰ ਇੰਨੀ ਗਰਮੀ ਨਾ ਨਾਨ ਬਠੂਰੇ ਪੂੜੀ, ਸੁਨ ਕੇ ਹੀ ਘਬਰਾਹਟ ਹੁੰਦੀ ਹੈ।
ਗਰਮੀ ਏ ਔਇਲ ਲਗਾਣਾ ਬਸ। ਹਾਂਜੀ--ਹਾਂਜੀ ਗਰਮੀ ਚ ਤੇ ਨੀ ਖਾਏ ਨੀ ਜਾਂਦੇ ਭਠੂਰੇ ਵਗੈਰਾ।
ਆ ਛੋਲਿਆਂ ਨਾਲ ਨਾ ਗਰਮੀ ਚ।
ਸਹੀ ਗੱਲ ਏ ਚੋਲ ਇ ਠੀਕ ਲੱਗਦੇ ਆ ਹਾਂ।
ਹਾਂਜੀ ਹਾਂਜੀ ਬੱਚੇ ਵੀ ਖੁਸ਼ ਹੋ ਕੇ ਖਾ ਲੈਂਦੇ ਨੇ, ਚੌਲ ਸਾਰੇ ਛੋਲਿਆਂ ਨਾਲ।
ਹਾਂਜੀ ਮੈਂ, ਹਾਂ, ਤੇ ਮੈਂ ਤੁਹਾਨੂੰ ਕਹਿਣਾ ਸੀ ਸੀ ਤੇ ਮੈਂ ਨਾ ਆਪਣੀ ਅ ਮੁੰਡੇ ਨੂੰ ਨਾ, ਉੱਥੇ ਪਾਉਣ ਲੱਗੀਆਂ ਅਹ ਕ੍ਰਿਕਟ ਦੀ ਅਕੈਡਮੀ ਪਾਉਣ ਲੱਗੀ ਆਂ, ਤੇ ਮੈਂ ਕਿਹਾ ਤੁਹਾਨੂੰ ਵੀ
ਅੱਛਾ ਅੱਛਾ ਕੋਈ ਨੀ ਦਸ ਦਿਨ, ਮੈਂ ਵੀ ਉੱਥੇ ਐਡਮਿਸ਼ਨ
ਹਾਂ ਬੱਚਿਆਂ ਨੂੰ ਨਾ ਹੁ ਛੁੱਟੀਆਂ ਹੀ ਚੱਲ ਰਹੀਆਂ, ਤੇ ਬੱਚਿਆਂ ਨੂੰ ਨਾ ਨਵੀਂ ਨਵੀਂ ਚੀਜ਼ਾਂ ਸ ਖਣੀਆਂ ਚਾਹੀਦੀਆਂ ਹੈ, ਇਹਦੇ ਨਾਲ ਬੱਚਿਆਂ ਦਾ ਦਿਮਾਗ ਸ਼ਾਰਪ ਹੁੰਦਾ ਹੈ ਫੇਰ
ਹਾਂਜੀ ਹਾਂਜੀ ਹਾਂਜੀ ਹਾਂਜੀ ਔਹ ਤੇ ਗੱਲ ਸਹੀ ਹੈ, ਤੇਜ਼ ਹੁੰਦਾ ਕੁਛ ਨਾ ਕੁਛ ਸਿੱਖ ਹੀ ਲੈਣਗੇ, ਕੁਛ ਤੇ ਆਏ
ਸਿੱਖ ਈ ਲੈਣਗੇ ਸਹੀ ਗੱਲ ਐ। ਬਾਕੀ ਅਹ ਹਜੇ ਤੇ ਕ੍ਰਿਕਟ ਹੀ ਪਾਵਾਂਗੀ, ਉਸ ਤੋਂ ਬਾਅਦ ਨਾ ਨਾ ਚੇਂਜ ਕਰਵਾ ਦਾਂਗੀ, ਉਸ ਤੋਂ ਬਾਅਦ ਇਹਨੂੰ ਕੰਪਿਊਟਰ ਕਲਾਸਿਸ ਪਾ ਦਾਂਗੀ, ਉੱਥੇ ਪਾਏਥੋਨ ੇ ਕੰ ਕੰਪਿਊਟਰ ਸਿੱਖੇਗਾ, ਤੇ ਇਹਦੇ ਨਾਲ ਵੀ ਉਹਨੂੰ ਥੋੜ੍ਹੀ ਜਾਣਕਾਰੀ ਮਿਲੇਗੀ।
ਹਾਂਜੀ ਹਾਂਜੀ ਉਹ ਤੇ ਹੈ ਹੀ ਹੈ, ਕੁਛ ਨਾ ਕੁੱਛ ਤਾਂ ਸਿੱਖਣ ਉੱਥੇ ਕ੍ਰਿਕਟ ਹੀ ਹੈ, ਕੁਛ ਹੋਰ ਵੀ ਹੈਗਾ। ਹੋਰ ਕੁਛ ਵੀ ਸਿਖਾਉਂਦੇ ਨੇ ਗੇਮ ਵਗੈਰਾ ਖਾਲੀ ਕ੍ਰਿਕੇਟ ਹੀ ਗੇਮ ਸਿਖਾਉਂਦੇ ਆ
ਨਹੀਂ ਨਹੀਂ ਕ੍ਰਿਕੇਟ ਹੈਗਾ ਏ, ਬੈਡਮਿੰਟਨ ਹੈਗਾ ਏ, ਫੁੱਟਬਾਲ ਹੈਗਾ। ਤੇ ਬਾਸਕਿਟਬਾਲ ਹੈਗਾ ਏ, ਬੇਸਬਾਲ ਹੈਗਾ ਏ, ਇਹ ਸਾਰੇ ਗੇਮਸ ਹੈਗੇ ਆ
ਸਾਰੇ ਗੇਮਸ ਹੈਗੀਆਂ ਉੱਥੇ ਕਿਉਂ ਕਿ ਮੇਰਾ ਮੁੰਡਾ ਕਹਿੰਦਾ ਪਿਆ ਸੀ ਨਾ ਮੰਮਾ ਮੇਰੀ ਨਵੀ ਅਕੈਡਮੀ ਐਡਮਿਸ਼ਨ ਕਰਾ ਦੋ, ਮੈਂ ਕਿਹਾ ਚੱਲ ਮੈਂ ਪੁੱਛਾਂਗੀ, ਫਿਰ ਮੈਂ ਕਰਾ ਦਾਂਗੀ, ਚਲੋ ਤੁਸੀਂ ਹੁਣ ਦਾਸ ਹੀ ਦਿੱਤਾ, ਫਿਰ ਮੈਂ ਕਰਾ ਹੀ ਦਾਂਗੀ, ਉੱਥੇ ਹੀ ਕਰਵਾ ਦਾਂਗੀ ਫ ਇਹਨੂੰ ਕ੍ਰਿਕੇਟ ਦਾ, ਇਹ ਮੁੰਡੇ ਨੂੰ ਵੀ। ਇੱਕ ਹੋਰ ਆ ਬੈਡਮਿੰਟਨ ਦਾ, ਮੈਂ ਤੇ ਬੈਡਮਿੰਟਨ ਇੱਕ ਕਹਨੀ ਆ ਬੈਡਮਿੰਟਨ ਕਰ ਲੈ, ਤੇ ਦੇਖਦੀ ਹ ਹੁਣ ਕੀ। ਕਹਿੰਦਾ ਵੀ ਫਿਰ ਮੈਂ, ਕੀ ਚਾਰਜਿਸ ਲੈਂਦੇ ਨੇ?
ਉਹ ਨਾ ਚਾਰਜ ਮੈਂ ਤੁਹਾਨੂੰ ਇੱਕ ਵਾਰੀ ਪੁੱਛ ਕੇ ਦੱਸਾਂਗੀ ਚਾਰਜਜੈਕਟ ਮੈਨੂੰ ਪਤਾ ਨੀ। ਕ੍ਰਿਕਟ ਦੇ ਅਲੱਗ ਨੇ ਬੈਂਡਮਿੰਟਨ ਦੇ ਅਲੱਗ ਨੇ। ਹਾਂਜੀ ਤੇ ਮੈਂ ਤੇ ਆਪਣੀ ਕੁੜੀ ਨੂੰ ਸਵਿਮਿੰਗ ਪਾਉਣ ਹਾਂ ਹਾਂ ਤੇ ਕੁੜੀ ਨੂੰ ਮੈਂ ਸਵਿਮਿੰਗ ਵਿੱਚ ਪਾਉਣ ਲੱਗੀ ਹਾਂ।
ਅੱਛਾ ਅੱਛਾ ਕੁੜੀ ਨੂੰ ਵੀ ਸਵੀਮਿੰਗ ਪਾਣ ਲੱਗੇ ਹੋ?
ਹਾਂ ਕਿਉਂਕਿ ਸਵਿਮਿੰਗ ਚ ਆਉਂਦਾ ਸਵਿਮਿੰਗ ਸਿੱਖਦਾ ਬੱਚਾ ਫਿਰ ਇਹਦਾ ਸਰੀਰ ਭੁਲਦਾ ਏ ਅਹ ਕੀ ਕਹਿੰਦੇ ਆ ਜੋ ਸਾਂਸ ਲੈਣ ਚ ਅੱਗੇ ਜਾ ਕੇ ਪ੍ਰੋਬਲਮ ਹੋ ਜਾਂਦੀ ਉਹ ਬੜੀ ਘੱਟ ਹੁੰਦੀ ਹੈ ਲੰਗਸ ਸਟਰੋਂਗ ਹੋ ਜਾਂਦੀਆਂ ਹੈ।
ਹਾਂਜੀ। ਹਾਂਜੀ ਹਾਂਜੀ ਉਹ ਤੇ ਬਸ ਸਹੀ ਹੈ ਨਾਲ ਅੱਛੀ ਵੀ ਹੈ ਹੁਣ।
ਹਾਂ ਉਹੀ ਨਾ ਟਾਈਮ ਵੇਸਟ ਕਰਨ ਤੋਂ ਅੱਛਾ ਬੱਚੇ ਨੂੰ ਇਸ ਚੀਜ਼ ਪਾ ਤੋਂ ਦੂਸਰੇ ਵੱਲ ਧਿਆਨ ਨੀ ਲੱਗ ਇਕੱਲਾ ਬੱਚੇ ਦਾ। ਦਿਮਾਗ ਦੂਸਰੇ ਪਾਸੇ ਨਹੀਂ ਜਾਏਗਾ ਇਹ ਹਉਂਦਾ ਹੈ।
ਸਹੀ ਆ ਹਾਂਜੀ ਹਾਂਜੀ। ਹਾਂ ਵਧੀਆ। ਹਾਲੇ ਕਿਉਂਕਿ ਗਰਮੀ ਹੈ ਨਾ, ਗਰਮੀ ਤੇ ਸਿੱਖੀ ਵੀ ਜਾਏਗੀ ਕਿਉਂਕਿ ਸਰਦੀ ਤੇ ਜਾਂਦਾ, ਸਰਦੀ ਤੇ ਸਿੱਖੀ ਵੀ ਨਹੀਂ ਜਾਂਦੀ ਸਵਿਮਿੰਗ। ਗਰਮੀ ਚ ਤਾਂ ਬੱਚਾ ਸਿੱਖ ਵੀ ਲਏਗਾ ਨਾ, ਹਾਂਜੀ ਹਾਂਜੀ।
ਬੱਚਿਆਂ ਨੂੰ ਸ਼ੌਕ ਵੀ ਆਉਂਦਾ ਹੈ ਫੇਰ ਕਿ ਅਸੀਂ ਸਵਿਮਿੰਗ ਪੂਲ ਵਿੱਚ ਜਾਈਏ, ਇਸੀ ਬਹਾਨੇ ਫਿਰ ਸਿੱਖ ਵੀ ਲੈਣਗੇ।
ਸਿੱਖ ਵੀ ਲੈਣਗੇ ਸਹੀ ਗੱਲ ਹੈ। ਸਹੀ ਕਹਿੰਦੇ ਵੀ ਤੁ
ਸਟਰੋਂਗ ਹੋਏਗੀ ਇਹਨਾਂ ਦੀ ਜੋ ਇਹਨਾਂ ਦੇ ਪੀੜਾਂ ਰਹਿੰਦੀ ਆਂਏ ਜ਼ਰਾ ਜ਼ਰਾ ਜੀ ਕਰ ਕੇ ਹਨਾ ਤੇ ਫਿਰ ਉਹ ਸਰੀਰ ਖੁੱਲੇਗਾ। ਇਸ ਚੱਕਰ 'ਚ ਮੈਂ ਪਾ ਰਹੀ ਹਾਂ।
ਅੱਛਾ ਜੀ ਚੱਕ ਕਿਹੜੀ ਸਾਈਡ? ਕਿਨ ਹੈ ਕਿਹੜੀ ਜਗ੍ਹਾ ਤੇ?
ਇਹਂ ਹੈਗਾ ਨਾ ਥੋੜੀ ਅੱਗੇ ਥੋੜੀ ਨਾ ਉੱਥੇ ਸਾਡੇ ਘਰੋਂ ਦੀ ਨਾ ਥੋੜੀ ਜਿਹੀ ਅੱਗੇ ਜਾ ਕੇ ਹੈਗਾ ਜਿਸ ਤੁਡੇ ਚੋਂ ਨ ਹੈਗਾ ਸੀ ਅਹ ਹਮ ਮੈਂ ਤੁਹਾਨੂੰ ਦ ਮੈਂ ਤੁਹਾਨੂੰ ਨਾ ਮੈਪ ਚ ਭੇਜ ਦਾਂਗੀ ਤੁਹਾਨੂੰ ਲੋਕੇਸ਼ਨ ਭੇਜ ਦਾਂਗੀ ਤੁਹਾਡੇ ਫੋਨ ਪੂੰਜ।
ਹਾਂਜੀ ਮੈਂ ਵੀ ਗੁੜੀਆਂ ਨੂੰ ਪਾ ਦਾਂਗੀ। ਬੇਟੇ ਨੂੰ ਉੱਥੇ ਪਾ ਦਾਂਗੀ ਗ ਗੁੜੀਆਂ ਨੂੰ ਇੱਥੇ ਪਾ ਦਾਂਗੀ।
ਹਾਂ ਕ੍ਰਿਕਟ ਦੀ ਅਕੈਡਮੀ ਤੇ ਸਾਡੀ ਅਗਲੀ ਗਲੀ ਚ ਹੈਗਾ। ਉਹ ਜਿੱਥੇ ਉਹ ਨੀ ਸਕੂਲ ਹੈਗਾ ਏ ਪਲੇ ਸਕੂਲ ਉਸ ਸਾਈਡ ਵਾਲੀ ਕਦੀ ਚ ਹੈਗਾ ਉਹ ਕ੍ਰਿਕਟ ਦੀ ਅਕੈਡਮੀ ਤੇ ਹਾਂ ਤੇ ਜੋ ਸਵਿਮਿੰਗ ਉਹ ਥੋੜਾ ਦੂਰ ਪੈਂਦਾ ਉਹਦੀ ਮੈਂ ਤੁਹਾਨੂੰ ਲੋਕੇਸ਼ਨ ਭੇਜਾਂਗੀ। ਹਾਂਜੀ ਹਾਂਜੀ।
ਠੀਕ ਕਿਸ ਕੋਈ ਨੀ ਮੈਂ ਵੀ ਕਰਵਾ ਦਾਂਗੀ ਬੱਚਿਆਂ ਦਾ ਐਡਮਿਸ਼ਨ ਉਥ ਹਜੇ ਤਾਂ ਛੁੱਟੀ ਛੁਟੀਆਂ ਹੈਗੀਆਂ ਤੂੰ ਸਿੱਖ ਲੈਣਗੇ ਕੁਛ ਘਰ ਬੈਠ ਕੇ
ਸਤਿ ਸ੍ਰੀ ਅਕਾਲ ਜੀ।
ਘਰ ਬੈਠ ਕੇ ਕੀ ਕਰਦੀ ਕਰਦੀ। ਹਨਾ ਜਾਂ ਕੁਛ ਨਾ ਕੁਛ । ਕਦੀ ਕੁਛ ਮੈਂ ਬਾਹਰ ਘੰਟੇ ਖੇਲ ਕੇ ਤੇ ਆ। ਆਉਂਦੇ ਤੇ ਕੋਈ।
ਕੋਈ ਨਾ। ਰੋਬੋ ਤੋਂ ਸਿੱਖੇਗਾ ਔਰ ਸਰੀਰ ਖੁੱਲਣਗੇ ਦਿਮਾਗ ਵੀ। ਫਿਰ ਉਹ ਹੈਗਾ ਫੋਕਲ ਅਗਰ ਬੈਡਮਿੰਟਨ ਹੀ ਸਿਖਾਵਾਂਗੇ ਨਾ ਬੈਡਮਿੰਟਨ 'ਚ ਦੇਖੋ ਇਹ ਹੁੰਦਾ ਏ ਕੀ ਬੱਚੇ ਦਾ ਫੋਕਸ ਵੱਧਦਾ ਕਿਉਂਕਿ ਇੱਕ ਤੇ ਉਹਦੀ ਸਟਰੈਚਿੰਗ ਹੋ ਰਹੀ ਹੈ ਬੈਡਮਿੰਟਨ ਦੇ ਨਾਲ ਤਾਂ ਨਾ ਹੁਣ ਅੱਖਾਂ ਦਾ ਕੋਂਟਰੈਕਸ਼ਨ ਬਣਾ ਕੇ ਬੜਾ ਰੱਖਣਾ ਹੁੰਦਾ ਅੱਖਾਂ ਇਕਦਮ ਸ਼ਿਟਲ ਤੇ ਰੱਖਣੀਆਂ ਪੈਂਦੀਆਂ ਪੂਰਾ ਫੋ ਫੋਕਸ ਬਣਾ ਕੇ ਰੱਖਣਾ
ਹਾਂਜੀ-ਹਾਂਜੀ ਹਾਂਜੀ ਪੂਰਾ ਫੋਕਸ ਬਣਾ ਕੇ ਰਹਿਣਾ
ਤੇ ਬੈਡਮਿੰਟਨ ਹਾਂ ਤੇ ਬੈਡਮਿੰਟਨ ਤੇ ਮੈਨੂੰ ਜ਼ਿਆਦਾ ਸਹੀ ਲੱਗਦਾ ਪਿਆ। ਹਾਂ ਰੋਲ
ਅੱਛਾ ਬੈਡਮਿੰਟਨ ਸਹੀ ਲੱਗਦਾ ਫਿਰ ਬੈਡਮਿੰਟਨ 'ਚ ਕਰਾਦਾਂਗੇ।
ਹਾਂ ਬੈਡਮਿੰਟਨ 'ਚ ਕਰਾਦਾਂਗੇ ਕ੍ਰਿਕਟ ਤੇ ਦੇਖੋ ਬੱਚੇ ਆਮ ਖੇਲਦੇ ਰਹਿੰਦੇ ਆ। ਹਾਂ ਉਹੀ ਨਾ ਕ੍ਰਿਕਟ ਤੇ ਬੱਚੇ ਫੇਰ ਆਮ ਖੇਲਦੇ ਰਹਿੰਦੇ ਆ ਗਰਮੀਆਂ ਜਿਵੇਂ ਛੱਤ ਤੇ ਕਿੱਥੇ ਵੀ ਖੇਲਦੇ ਰਹਿੰਦੇ ਆ ਬੈਡਮਿੰਟਨ 'ਚ ਨਾ ਬੱਚੇ ਦੀ ਹਾਈਟ ਵੀ ਵੱਧੇਗੀ। ਥੋੜ੍ਹੀ ਘੱਟ ਐ, ਤੇ ਉਹਦੀ ਹਾਈਟ ਵੀ ਵਧੇਗੀ ਤੇ ਆ ਉਮਰ ਥੋੜੀ ਮਸਲਜ਼ ਵੀ ਸਟਰੋਂਗ ਹੋਏਗੀਆਂ ਤੇ ਅੱਖਾਂ ਦਾ ਫੋਕਸ ਫੋਕਸ ਵੀ ਵਧੇਗਾ।
ਅੱਛਾ ਜੀ ਚਲੋ ਮੈਨੂੰ ਦੱਸਣਾ ਸਾਰਾ ਕੁਛ ਪਹਿਲੇ ਪਤਾ ਕਰ ਨਾ। ਫਿਰ ਮੈਨੂੰ ਦੱਸ ਦੇ ਨਾ। ਫਿਰ ਮੈਂ ਤੁਹਾਡੇ ਨਾਲ ਹੀ ਚੱਲ ਪਾਗੀ ਐਡਮਿਸ਼ਨ ਕਰਾਉਂਣ ਨਾ ਬੱਚਿਆਂ ਦਾ।
ਹਾਂਜੀ-ਹਾਂਜੀ ਮੈਂ ਤੁਹਾਨੂੰ ਦੱਸਾਂਗੀ ਫਿਰ ਕਰਾਦਾਂਗੇ ਇਹਨਾਂ ਨੂੰ। ਹਾਂ ਮੈਂ ਕਿਹਾ ਕੱਲੇ ਕੀ ਜਾਣ ਗੇ ਤੇ ਤੁਹਾਨੂੰ ਪੁੱਛ ਲੈਣੀ ਆ। ਹੂੰ ਮੈਂ ਕਰਾਂਗੀ ਮੈਂ ਕਿਹਾ ਇਕੱਲੇ ਕਿੱਥੇ ਜਾਣਗੇ ਕੀ ਹਾਂ
ਕਿ ਮੈਂ ਵੀ ਘਰੋਂ ਸਿੱਖਣ ਨੂੰ ਵਧੀਆ ਤੁਸੀਂ ਦੱਸ ਦਿੱਤਾ ਫੋਨ ਕਰਕੇ।
ਹਾਂ ਉਹੀ ਮੈਂ ਕਿਹਾ ਇਹਨਾਂ ਦੇ ਬੱਚਿਆਂ ਨੂੰ ਵੀ ਪੁੱਛ ਲੈਨੀ ਆ ਇਹਨਾਂ ਨੇ ਕਿੱਥੇ ਅਗਰ ਜਾਣਾ ਹੋਏਗਾ ਦੇਖੋ ਬੱਚਾ ਇੰਨਾ ਦੂਰ ਕੱਲਾ ਤੇ ਜਾ ਨਹੀਂ ਸਕਦਾ ਕੋਈ ਸਾਥ ਹੋਏ ਤੇ ਬੱਚਾ
ਨੋ-ਨੋ, ਹਾਂਜੀ ਹਾਂਜੀ ਹਾਂਜੀ। ਹਾਂ ਬੱਚੇ ਨੂੰ ਸਾਥ ਨਾਲ ਹੀ ਸਜਾਇਆ ਜਾਏਗਾ ਕੱਲੇ ਤੇ ਕਿੱਥੇ ਜਾਂਦੇ ਨੇ ਬੱਚੇ। ਪਿਉ ਛੋੜ ਕੇ ਆਉਂਣ ਜਾ ਮੰਮੀਆਂ ਛੋੜ ਕੇ ਆਉਣ।
ਹਾਂ ਫੇਰ ਉਹ ਮੈਂ ਕਿਹਾ ਨਾ ਸਾਡੇ ਕੋਲ ਤੇ ਇੰਨਾ ਟਾਈਮ ਹੁੰਦਾ ਨੀ ਨਾ ਇਹਨਾਂ ਕੋਲ ਟਾਈਮ ਹੁੰਦਾ। ਤੇ ਆਪੇ ਚਲੇ ਜਾਣਗੇ ਦੋਨੋ ਸਾਈਕਲਾਂ ਤੇ।
ਹਾਂਜੀ-ਹਾਂਜੀ।
ਮੈਂ ਤੇ ਹਾਂ ਹੁਣੀ ਸਾਈਕਲ ਲੈ ਕੇ ਦਿੱਤੀ ਹੈ ਆਪਣੇ ਮੁੰਡੇ ਨੂੰ ਇਲੈਕਟ੍ਰਿਕ ਸਾਈਕਲ ਲੈ ਕੇ ਦਿੱਤੀ
ਅੱਛਾ ਜੀ। ਮੈਂ ਵੀ ਲੈ ਕੇ ਦਿੱਤੀ ਜੇ ਸਾਈਕਲ ਉਹਨਾਂ ਦਾ ਜਨਮ ਦਿਨ ਸੀ, ਕਹਿੰਦਾ ਪਿਆ ਸੀ ਕਿ ਮੈਨੂੰ ਸਾਈਕਲ ਚਾਹੀਦੀ ਹੈ ਮੰਮਾ ਮੈਨੂੰ ਸਾਈਕਲ ਲੈ ਕੇ ਦੋ ਮੈਂ ਕਿਹਾ ਚਲੋ ਵਧੀਆ ਗਿਆ ਮੈਂ ਸਾਈਕਲ ਹੀ ਲੈ ਦਿੰਨੀ ਆ ਫ਼ਿਰ ਮੈਂ ਇਹਦਾ ਜਨਮ ਦਿਨ ਨਹੀਂ ਕੀਤਾ ਫਿਰ ਮੈ ਇਹਨੂੰ ਸਾਈ ਕਲ ਕੇ ਲੈ ਕੇ ਦਿੱਤੀ ਹੈ। ਵੀ ਇਹ ਕਿ ਸਾਈਕਲ ਤੇ ਸੌ ਕੰਮ ਕਰ ਦਿੰਦਾ ਹੈ ਬੱਚਾ ਨਾ, ਕਦੀ ਕੋਈ ਚੀਜ ਲਿਆਣੀ ਹੋਏ ਤਾਂ ਝੱਟ ਲਿਆ ਦਿੰਦਾ ਪਹਿਲੇ ਕਹਿੰਦਾ ਸੀ ਪੈਦਲ ਏ ਪੈਦਲ ਬੱਚੇ ਪੈਦਲ ਤੁਰ ਕੇ ਤੇ ਰਾਜ਼ੀ ਨਹੀ ਹੈਗੇ ਅੱਜਕੱਲ।
ਬਾਕੀ ਹਾਂ ਕੁੜੀ ਤੇ ਮੈਨੂੰ ਕਹਿੰਦੀ ਪਈ, ਕਿ ਮੈਨੂੰ ਐਕਟਿਵਾ ਲੈ ਦੋ ਮੈਂ ਕਿਹਾ ਨਾ ਤੇਰੀ ਹਜੇ ਉਮਰ ਨੀ ਹੋਈ ਐਕਟੀਵਾ ਦੀ ਐਕਟੀਵਾ ਤੇ ਨਹੀਂ ਲੈ ਕੇ ਦਵਾਂਗੀ ਮੈਂ।
ਅੱਛਾ
ਹਾਂ ਤੇ ਫੇਰ ਹੁਣ ਸਾਈਕਲ ਲੈ ਕੇ ਦਿੱਤੀ ਹੈ ਤੇ ਫਿਰ ਸਾਈਕਲ ਤੇ ਹੀ ਚਲੇ ਜਾਣਗੇ। ਹਾਂਜੀ-ਹਾਂਜੀ ਤੇ, ਚਲੋ ਫਿਰ, ਮੈਂ ਤੁਹਾਨੂੰ ਦੱਸਾਂਗੀ ਪੁੱਛਕੇ।
ਠੀਕ ਏ, ਠੀਕ ਏ, ਮੈਨੂੰ ਦੱਸਣਾ ਜਰੂਰ ਫੇਰ ''ਮੈਂ ਵੀ ਚਲੇ ਜਾਂਗੀ ਨਾਲ ਤੁਹਾਡੇ, ਠੀਕ ਹੈ।
ਹ ਹਾਂ, ਮੈਂ ਤੁਹਾਨੂੰ ਦੱਸਾਂਗੀ। ਹਾਂ, ਹਾਂ, ਹਾਂ। ਠੀਕ ਏ, ਠੀਕ, ਮੈਂ ਤੁਹਾਨੂੰ ਦੱਸ ਦਾਂਗੀ ਪੁੱਛਕੇ, ਤੇ ਫੇਰ ਚੱਲਾਂਗੇ ਠੀਕ ਏ, ਸਾਰਾ ਖਰਚਾ, ਵਰਚਾ ਸਭ ਦੱਸ ਦਵਾਗੇ, ਚਲੋ ਫਿਰ ਠੀਕ ਹੈ।ਸਤਿ ਸ੍ਰੀ ਅਕਾਲ।
ਠੀਕ, ਓਕੇ।ਸਤਿ ਸ਼੍ਰੀ ਅਕਾਲ!
ਹ